ਹੈਲੋ।
ਆਂਟੀ ਜੀ ਨਮਸਤੇ। ਸਤਿ ਸ੍ਰੀ ਅਕਾਲ ਜੀ।
ਹਾਂਜੀ।
ਹੋਰ ਜੀ, ਉੱਠ ਗਏ ਜੀ।
ਹਾਂਜੀ-ਹਾਂਜੀ। ਉੱਠ ਗਏ, ਉੱਠ ਕੇ ਕੰਮ ਕਰਦੇ ਪਏ ਹ। ਹੋਰ ਤੁਸੀਂ ਕੀ ਕਰਦੇ ਪਏ ਹੋ।
ਕਿ ਹਾਂਜੀ।
ਅੱਛਾ, ਹੋਰ ਫੇਰ ਅੱਜ ਕੱਲ ਕੀ ਕਰਦੇ ਪਏ ਓ।
ਬਸ ਜੀ, ਕੰਮ ਤੇ ਏਦਾਂ ਹੁੰਨੇ ਆ ਜੀ ਉਠੋ ਆ ਜਾਣੈ ਬਸ।
ਕਰ ਨਾ ਗੱਲ ਤੂੰ ਕਰ ਬੇਟਾ ਤੂੰ ਕਰਨੀ ਐ। ਅੱਜ ਕੱਲ੍ਹ ਗੁਰਪੁਰਬ ਏ, ਗੁਰਪੁਰਬ ਤੇ ਗੁਰਦੁਆਰੇ ਜਾਂਦੇ ਓ।
ਜੀ ਹਾਂਜੀ।
ਹਾਂਜੀ ਤੁਸੀਂ ਉਹ ਵੀ ਕਰਦੇ ਨਾ ਕੰਮ ਕਰਦੇ ਸ਼ਬੀਲ ਲਾਉਂਦੇ ਏਦਾਂ ਦੀ ਤੂੰ ਕਰ ਗੱਲਾ, ਪ੍ਰਭ ਤੂੰ
ਅੱਛਾ। ਤਾਂ ਹੀ ਨਾ ਬੋਲਦੇ ਪਏ ਸੀ।
ਹਾਂ ਚੱਲ ਤੂੰ ਗੱਲ ਕਰ
ਹੋਰ ਆਂਟੀ ਜੀ ਜਾ ਨਾਸ਼ਤਾ ਬਣਾ ਲਿਆ ਤੁਸੀਂ
ਨਾ ਨਾ ਨਾਸ਼ਤਾ ਬੇਟਾ ਜੀ ਤਿਆਰ ਕਰਦੇ ਪਏ ਆ, ਤੁਹਾਡੇ ਅੰਕਲ ਜੀ ਅਜੇ ਕੰਮ ਤੇ ਗਏ ਨੇ
ਅੱਛਾ-ਅੱਛਾ। ਕੀ ਕੰਮ ਕਰਦੇ ਨੇ ਅੰਕਲ ਜੀ।
ਅੰਕਲ ਫੈਕਟਰੀ ਵਿੱਚ ਲੱਗੇ ਹੋਏ ਨੇ ਲੋਟਾਂ ਬਣਾਉਂਦੇ ਨੇ, ਬਾਲਟੀ ਬਣਾਉਂਦੇ ਨੇ, ਮੱਖਣ ਹਾਂਡੀ ਬਣਾਉਂਦੇ ਨੇ
ਅੱਛਾ-ਅੱਛਾ। ਕਿਸ ਟਾਈਮ ਜਾਂਦੇ ਨੇ
ਸੱਤ ਵਜੇ ਨਿਕਲ ਜਾਂਦੇ ਨੇ।
ਅੱਛਾ ਅੱਛਾ ਤੇ ਆਉਂਦੇ ਕਦੋਂ ਨੇ
ਆਉਂਦੇ ਆ ਵੀ ਜਾਂਦੇ ਆ ਸੱਤ ਵਜੇ ਸਾਢੇ ਛੇ ਵਜੇ ਮਤਲਬ ਬਾਰਾਂ ਘੰਟੇ ਦਾ ਕੰਮ ਤੇ ਹੈਗਾ ਈ ਐ
ਅੱਛਾ ਕਿਸ ਚੀਜ਼ ਦਾ ਕੰਮ ਹੈ
ਸਟੀਲ ਦਾ ਕੰਮ ਤੁਹਾਨੂੰ ਹੁਨੇ ਦੱਸਿਆ ਤੇ ਹੈ
ਅੱਛਾ ਅੱਛਾ ਸਟੀਲ ਦਾ ਅੱਛਾਓ ਨਾਸ਼ਤੇ ਚ ਹੁਣ ਕੀ ਬਣਾਇਆ ਤੁਸੀਂ
ਨਾਸ਼ਤੇ ਚ ਮੈਂ ਪਰੌਂਠੀ ਬਣਾ ਕੇ ਦਿੱਤੀ ਲੂਣ ਜਵੈਣ ਵਾਲੀ ਔਰ ਨਾਲ ਦੁੱਧ ਤੇ ਨਾਲ ਸਬਜ਼ੀ ਸੀ ਹੋਰ ਸਭ ਵਧੀਆ ਸੀ ਹੋਰ
ਅੱਛਾ ਅੱਛਾ ਤੇ ਦੁਪਹਿਰੇ ਕੀ ਬਣਾਓਗੇ ਜੀ ਸਬਜ਼ੀ
ਦੁਪਹਿਰੇ ਦੇਖੋ ਕੀ ਬਣਾਉਦੇ ਆ ਘੀਆ ਕੱਦੂ ਬਣਾਵਾਂਗੇ ਬਾਜ਼ਾਰ ਜਾਣਾ ਹੈ ਬਜ਼ਾਰ ਜਾ ਕੇ ਅਸੀਂ ਫਿਰ ਅਸੀਂ ਸਮਾਨ ਲਿਆਣਾ ਆਪਣੇ ਘਰ ਲਈ ਘਰ ਦੀ ਅਸੀਂ ਨਿਉ ਅਪ ਓਪਨਿੰਗ ਕੀਤੀ ਹੈ ਇਸ ਕਰਕੇ ਸਾਨੂੰ ਸਮਾਨ ਬਹੁਤ ਚਾਹੀਦਾ ਹੈ ਹਜੇ ਇਸ ਕਰਕੇ ਕਦੀ ਕੁਛ ਲੈਣ ਜਾਓ ਕਦੀ ਕੁਛ ਲੈਣ ਜਾਓ
ਅੱਛਾ ਅੱਛਾ ਮਤਲਬ ਕੀ ਲਿਆਣਾ ਤੁਸੀਂ ਇਸ ਘਰ ਦਾ ਸਮਾਨ
ਘਰ ਦੇ ਸਮਾਨ ਜਿਹੜੇ ਹੁੰਦੇ ਨੇ ਬਹੁਤ ਸਾਰੇ ਸਮਾਨ ਹੁੰਦੇ ਨੇ
ਅੱਛਾ ਅੱਛਾ ਅੱਛਾ
ਟੇਬਲ ਚੇਅਰ ਕੁਛ
ਅੱਛਾ ਅੱਛਾ ਅੱਛਾ ਜੀ
ਹੋਰ ਤੁਸੀਂ ਕੀ ਕਰਦੇ ਹੋ
ਅਸੀਂ ਕੁਛ ਨੀ ਜੀ ਅਸੀਂ ਵੀ ਨਾਸ਼ਤੇ ਦੀ ਤਿਆਰੀ ਕਰਦੇ ਪਏ ਹਾਂ ਜੀ ਨਾਸ਼ਤਾ ਕਰਾਂਗੇ ਜੀ
ਨਾਸ਼ਤਾ ਤਾਂ ਤੁਹਾਡੀ ਮੰਮੀ ਬਣਾਏਗੀ ਨਾ ਤੁਸੀਂ ਥੋੜੀ ਬਣਾਓਗੇ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ੍ਹ ਕੰਮ ਕੀ ਕਰ ਰਹੇ ਹੋ ਕਿੱਥੇ ਕਰ ਆਦੇ ਉਹ,
ਹਾਂਜੀ ਕੰਮ ਕਰਦਾ ਜੀ, ਯਮਨਾਗਰ ਏ ਮੈਂ ਮ ਇਹ ਆਪਣੇ ਇੱਥੇ ਹੀ ਕੰਮ ਕਰਦਾ ਜੀ।
ਹਮ ਕੀ ਕੰਮ ਕਰਦੇ ਹੋ।
ਸਵੇਰੇ ਜਈਦਾ ਜੀ ਸ਼ਾਮ ਨੂੰ ਆਈਦਾ।
ਅੱਛਾ ਸਰਵਿਸ ਕਰਦੇ ਹੋ।
ਹਾਂਜੀ,
ਹਾਂਜੀ ਹੋਰ ਘਰ ਵਿੱਚ ਕੌਣ-ਕੌਣ ਨੇ,
ਘਰ ਚ ਜੀ ਮੰਮੀ ਡੈਡੀ ਇੱਕ ਭੈਣ ਇੱਕ ਭਰਾ
ਅੱਛਾ ਉਹੀ ਕੰਮ ਕਰਦੇ ਨੇ,
ਨਾ-ਨਾ ਜੀ ਭੈਣ ਪੜ੍ਹਦੀ ਹੈ, ਭਰਾ ਕੰਮ ਕਰਦਾ ਹੈ। ਮੈਂ ਵੀ ਕੰਮ ਕਰ, ਪਤਾ ਜੀ।
ਅੱਛਾ ਹੋਰ ਸਭ ਕਿਸ ਤਰ੍ਹਾਂ?
ਹਾਂਜੀ, ਮੰਮੀ ਟੀਚਰ ਹੈ, ਜੀ ਪਾਪਾ ਬੈਂਕ ਮੈਨੇਜਰ ਨੇ ਜੀ,
ਕਿਹੜੇ ਬੈਂਕ ਚ ਲੱਗੇ ਨੇ
ਬਸ ਘਰ ਦੇ ਕੋਲ ਹੈ ਜੀ,
ਅੱਛਾ-ਅੱਛਾ ਚਲੋ, ਜੀ ਠੀਕ ਹੈ। ਹੋਰ ਫਿਰ ਤੁਸੀਂ ਜਦੋਂ ਕੰਮ ਤੇ ਆਂਦੇ ਹੋ ਉਸ ਤੋਂ ਬਾਅਦ ਕੀ ਕਰਦੇ ਹੋ ਕੁਛ ਇੰਜੋਏ ਕਰਦੇ ਹੋ, ਜਾਂ ਆਪਣੀ ਮੰਮੀ ਪਾਪਾ ਕੋਲ ਬੈਠਦੇ ਹੋ ਕੀ ਕਰਦੇ ਹੋ।
ਹਾਂ ਭਾਜੀ ਬਸ ਕੰਮ ਤੋਂ ਆ ਕੇ ਵੀ ਥੋੜਾ ਬਹੁਤਾ ਬਾਹਰ ਗਲੀ ਚ ਜਾ ਕੇ ਤੇ ਉਟ ਖੇਲ ਲੇ ਜਾਂ ਫਿਰ ਘੁੰਮ ਲਈ ਤਾਂ ਥੋੜਾ ਬਾਜ਼ਾਰ ਬਜੂਰ ਫਿਰ ਆ ਕੇ ਰਾਤੀ ਨਾਸ਼ਤਾ ਰੋਟੀ- ਰਾਟੀ ਖਾਓ, ਸੋਜੋ ਬਸ। ਫਾਲਤੂ ਨੀ ਘੁੰਮਦੇ ਆਪਾਂ।
ਵਧੀਆ,
ਮੰਨ ਲਓ ਜੀ ਆਪਾਂ ਸਾਗ ਬਣਾਣਾ ਹੈ, ਕਿਵੇਂ ਬਣੇਗਾ?
ਸਾਗ ਬਣਾਣਾ ਸਾਗ ਤੇ ਬੇਟਾ ਜੀ ਮੈਨੂੰ ਵੀ ਨਹੀਂ ਬਣਾਣਾ ਆਂਦਾ ਮੈਂ ਆਪ ਨੀ ਬਣਾ ਦਿੰਦੀ ਮੇਰੇ ਤੇ ਹਸਬੈਂਡ ਚੀਰ ਕੇ ਦਿੰਦੇ ਐ, ਹੋਰ ਫੇਰ ਮੇਰੀ ਬੇਟੀ ਆ ਵੱਡੀ ਉਹ ਸਾਰਾ ਕੁਛ ਕਰਦੀ ਹੈ। ਬਲਕਿ ਉਹ ਤੇ ਮੇਰੀ ਮੰਮਾ ਨੂੰ ਵੀ ਸ਼ਿਕਾਇਤ ਲਗਾਂਦੀ ਐ ਤੁਸੀਂ ਆਪਣੀ ਬੇਟੀ ਨੂੰ ਪਲੀਜ ਘਰ ਤੇ ਭੇਜ ਇਐ।
ਅੱਛਾ-ਅੱਛਾ, ਵੈਸੇ ਈ ਥੋੜਾ ਬਹੁਤ ਦੱਸ ਦੇਵਾ ਕਿਵੇਂ ਬੰਨਦਾ।
ਕੱਟ ਕੇ ਉਹਨੂੰ ਧੋ ਕੇ ਉਹਨੂੰ ਕੁੱਕਰ ਚ ਪਾਓ, ਤੁਹਾਡੀ ਮੰਮੀ ਨੀ ਬਣਾ ਕੇ ਦਿੰਦੀ ਤੁਹਾਨੂੰ ਸਾਗ ਸੁੂਗ। ਤੁਸੀਂ ਮੇਰੇ ਕੋ ਪੁੱਛਦੇ ਪਏ ਔ।
ਨਾ,
ਹੂੰ, ਸਾਗ ਕੱਟੋ ਫਿਰ ਉਹਨੂੰ ਧੋਵੋ ਫਿਰ ਉਹਨੂੰ ਕੁੱਕਰ ਚ ਪਾਓ, ਨਮਕ ਪਾ ਕੇ ਫਿਰ ਸੀਟੀਆਂ ਲਗਵਾ ਕੇ ਫਿਰ ਮਿਕਸਰ ਕਰ ਲਓ।
ਅੱਛਾ-ਅੱਛਾ,
ਫਿਰ ਤੜਕਾ ਲਗਾ ਲੋ ਹੋਰ ਤੜਕਾ ਲਗਾ ਕੇ ਘਿਓ- ਮੱਖਣ ਜੋ ਤੁਸੀਂ ਪਾਣਾ ਖਾਓ।
ਅੱਛਾ, ਅੱਛਾ।
ਤੁਸੀਂ ਹੋਰ ਵੀ ਕੋਈ ਗੱਲ ਕਰ ਸਕਦੇ ਔ ਤੁਸੀਂ ਐ ਤਾਂ ਮੰਮਾ ਤਾਡੀ ਗੱਲਾਂ ਕਰੇ ਯਾ ਕੋਈ ਹੋਰ ਕਰੇ ਤੁਸੀਂ ਕੋਈ ਗੁਰਦੁਆਰੇ ਦੀ ਮੰਦਿਰ ਦੀ ਕੋਈ ਹਿਲ ਸਟੇਸ਼ਨ ਤੇ ਘੁੰਮ ਕੇ ਆਏ ਔ ਕਿਧਰੇ ਗਏ ਔ ਓਥੋਂ ਦੀ ਵੀ ਗੱਲ ਕਰ ਸਕਦੇ ਹੋ, ਜਿਵੇਂ ਤੁਸੀਂ ਕਿਧਰੇ ਜਾਂਦੇ ਔ ਓਥੇ ਕੀ ਵੇਖਿਆ ਕੀ ਕੀਤਾ
ਅੱਛਾ, ਅੱਛਾ।
ਹੂੰ।
ਹੋ, ਆਪਾਂ ਔ ਹਰ ਮਹੀਨੇ ਜਾਈਦੈ ਔਥੇ ਗੁਰਦੁਆਰੇ ਹੂੰ ਔਥੇ ਗੁਰਦੁਆਰੇ ਜਾ ਕੇ ਜੀ ਸਾਰੇ ਐਥੋਂ ਨਿਕਲਦੇ ਆ ਆਪਾਂ ਸ਼ਾਮੀ। ਸਵੇਰੇ ਛੇ ਵਜੇ ਔਥੇ ਪੌਂਚਦੇ ਆਂ। ਫੇਰ ਮੱਥਾ ਟੇਕ ਕੇ ਫੇਰ ਉੱਥੋਂ ਆਪਾਂ ਇੱਕ ਵਜੇ ਟਰੇਨ ਫੜਦੇ ਆਂ। ਫਿਰ ਆਪਾਂ ਪੰਜ ਛੇ ਵਜੇ ਤੱਕ ਘਰ ਆਣੇ ਆਂ। ਤੇ ਹੁਣ ਹੁਣੇ ਬਸ ਡੈਡੀ ਨੂੰ ਛੱਡ ਕੇ ਆਇਆ ਵਾਂ।
ਅੱਛਾ। ਹੁਣ ਫੇਰ ਤੁਸੀਂ ਕਿੰਨੇ ਵਜੇ ਜਾਂਦੇ ਦੇ ਕੰਮ ਤੇ
ਮੈਂ ਜੀ ਦਸ ਵਜੇ ਦਸ ਸਾਢੇ ਦਸ। ਫੇਰ ਛੇ ਵਜੇ ਛੁੱਟ ਟੀ ਹੁੰਦੀ ਐ ਛੇ ਵਜੇ ਘਰ।
ਅੱਛਾ।
ਹਾਂਜੀ।
ਫੈਕਟਰੀ ਚ ਕਿੰਨੇ ਲੋਕ ਨੇ?
ਹੈਗੇ ਨੇ ਦਸ ਦਸ ਪੰਜ ਸੱਤ ਨੇ। ਇੱਕ ਬੰਦਾ ਸਵੇਰੇ ਆਂਦੈ ਨੌ ਤੋਂ ਨੌ ਵਜੇ ਔ ਜਿਵੇਂ ਜਿਹੜਾ ਕੰਮ ਹੁੰਦੈ ਔ ਸਟਾਰਟ ਕਰਦੈ। ਕੋਈ ਸਾਢੇ ਨੌਂ ਆਂਦਾ, ਕੋਈ ਦਸ ਸਾਢੇ ਦਸ।
ਅੱਛਾ ਟਾਈਮਿੰਗ
ਆ ਜਾਂਦੇ ਨੇ ਸਾਰੇ।
ਠੀਕ।
ਟਾਈਮ ਬਸ ਦਸ ਤੋਂ ਛੇ। ਦਸ ਵਜੇ। ਜਾਓ ਛੇ ਵਜੇ ਘਰ ਤੇ ਲੰਚ ਟਾਈਮ ਇੱਕ ਘੰਟੇ ਜੇ ਥੋੜਾ ਕੰਮ ਹੋਏ ਤੇ ਫੇਰ ਅੱਧਾ ਘੰਟਾ।
ਹੂੰ।
ਹਾਂਜੀ, ਮਤਲਬ ਜੇ ਕੰਮ ਜਿਆਦਾ ਘੱਟ ਹੈ ਤੇ ਫੇਰ ਡੇਢ ਘੰਟਾ ਬੈਠੇ ਰੋ ਕੋਈ ਕੋਈ ਨੀ ਔ ਕੰਮ ਦੇ ਉੱਤੇ ਵੀ ਬਸ ਸਾਰਾ। ਜਿਸ ਸਾਬ ਨਾਲ ਕੰਮ ਆ। ਉਸ ਸਾਬ ਨਾਲ ਲੰਚ।
ਠੀਕ। ਹੋਰ, ਫਿਰ ਮਾਲਕ ਕਿਸ ਤਰ੍ਹਾਂ ਦਾ?
ਮਾਲਕ ਠੀਕ ਨੇ ਮਾਲਕ ਵਧੀਆ ਨੇ।
ਨਹੀਂ ਕਈ ਮਾਲਕ ਡਾਂਟਦੇ ਨਾ ਲੇਟ ਆਓ ਸਵੇਰ ਆਓ, ਕਈ ਮਾਲਕ ਬੜੇ ਹੁੰਦੇ ਆ ਕਿ ਫਿਰ ਜਾਓ ਜੀ ਤੁਸੀਂ ਦੂਸਰੇ ਕੰਮ ਤੇ ਚਲੇ ਜੋ, ਜੇ ਸਾਡੀ ਫੈਕਟਰੀ ਚ ਤੁਸੀਂ ਇਸ ਤਰ੍ਹਾਂ ਆਣਾ ਹੈ ਤੇ ਫਿਰ ਸਾਡੇ ਕੋਲ ਜਗ੍ਹਾ ਨੀ ਹੈਗੀ।
ਨਹੀਂ ਨਹੀਂ ਐਂਜ ਤਾਂ ਨੀ ਹੈ। ਜਿਸ ਸਾਬ ਨਾਲ ਬੰਦੇ ਦਾ ਸਭ ਨੇਚਰ ਦੇ ਉੱਤੇ ਜੇ ਆਪਾਂ ਸਹੀ ਨੇਚਰ ਸਭ ਰੱਖਾਂਗੇ ਨਹੀਂ ਕੁਛ ਕੈਣਗੇ ਮਤਲਬ ਐਨਾ ਵੀ ਨੀ
ਹਾਂ ਮਤਲਬ ਤੁਸੀਂ ਹਣ ਮੈਂ ਮ ਦਾ ਨਾਜਾਇਜ਼ ਫੈਦਾ ਚੁੱਕੋ ਤੁਹਾਡਾ ਮਾਲਕ ਨਹੀਂ ਬੋਲਦਾ ਤੇ ਤੁਸੀਂ ਉਹਨੂੰ ਦਸ ਮਿੰਟ ਲੇਟ ਆ ਰਹੇ ਹੋ ਫਿਰ ਅੱਗੋਂ ਅੱਧਾ ਘੰਟਾ ਲੇਟ ਹੋਣ ਲੱਗ ਗਏ ਹੋ।
ਨਹੀਂ ਨਹੀਂ ਏਦਾਂ ਨਹੀਂ। ਦਸ ਪੰਦਰਾਂ ਮਿੰਟ ਲੇਟਸ ਤੇ ਨਹੀਂ ਬੋਲਦਾ ਓਦਾਂ ਤੇ ਹਰ ਕੋਈ ਬੋਲੇਗਾ ਅੱਧਾ ਇੱਕ ਘੰਟਾ ਹੋ ਗਿਆ। ਐ ਕਿ ਦਸ ਵਜੇ ਦਾ ਟੈਮ ਹੈ ਸਵਾ ਦਸ ਦਸ ਵੀਹ ਤੱਕ। ਚੱਲ ਜਾਓ ਕੋਈ ਦਿੱਕਤ ਨਹੀ ਏ।
ਹੂੰ।
ਪੈਂਦਾ ਹੁੰਦਾ ਹੈ ਪਰ ਇਹ ਨਹੀਂ ਕਿ ਤੁਸੀਂ ਪੂਰਾ ਲੇਟ ਜਾਓ।
ਹਾਂਜੀ ਹਾਂਜੀ ਹੋਰ ਸਭ
ਹਾਂਜੀ ਹਾਂਜੀ।